ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਕਰ ਰਹੇ ਹੋ
ਕਿਸ ਤਰ੍ਹਾਂ ਯਾਦ ਕਰ ਲਿਆ ਬਸ ਉਹਨਾਂ ਦਾ ਥੋੜੀ ਜਿਹੀ ਭੈਣ ਦੀ ਕੋਈ ਕੰਮ ਸੀ ਉਹ ਬਣਾਉਂਦੀ ਪਈਆਂ
ਅੱਛਾ
ਬੈਡਸ਼ੀਟ ਬਣਾਉਣੀ ਸੀ ਹੁਣ ਉਹਨੇ ਕਹਿੰਦੀ ਮੇਰੇ ਜਰਾ ਚਠੀਆਂ ਬਣਾ ਲਿਆ ਨਾ ਮੈਂ ਉਹ ਲੱਗੀ ਦੀ ਆ ਬਣਾਉਣ
ਅੱਛਾ ਠੀਕ ਹੈ ਠੀਕ ਹੈ ਕੋਈ ਬਸ ਹਾਂਜੀ ਨਹੀਂ ਸਹੀ ਹੈ ਹਾਂ ਉਹਨਾਰੇ ਲੱਗੇ ਤੇ ਉਹ ਹੋਰ ਹਾਂਜੀ ਹੋਰ ਵਿਹਲੇ ਹੋਣ ਜਾਂ ਬਿਜੀੀ ਹੋ
ਬਨਉਦੀ ਪਈ ਆ ਬੋਲੋ ਹੁਕਮ
ਅੱਛਾ ਅੱਛਾ ਬਸ ਕੁਛ ਨੀ ਮੈਂ ਜਰਾ ਪੁੱਛਣਾ ਸੀ ਕਿ ਨਾ ਹਾਂਕੁਲ ਅ
ਹਾਂਜੀ ਜ ਹਾਂਜੀ
ਬਣਾਏ
ਬੋਲੋ
ਹਾਂ ਤੇ ਉਹਦੀ ਮੈਂ ਕਿਹਾ ਰੈਸਪੀ ਜਿਹੜਾ ਮੈਨੂੰ ਲਿਖਵਾ ਦਿੰਦੇ ਬ੍ਰੈਡ
ਕਾਰੀ ਘ ਅੱਛਾ ਕੀ ਗੱਲ ਹੈ ਬ੍ਰੈਡ ਰੋਲ ਬ ਬਣਾਣੇ ਨੀ ਆਉਂਦੇ ਤੁਹਾਨੂੰ
ਨਹੀਂ ਮੈਂ ਨਾ ਬਣਾਏ ਸੀ ਤੇ ਮੈਂ ਥੱਲੇ ਤੇ ਉਹ ਸਾਰਾ ਤੇਲ ਚ ਫੈਲ ਗਏ ਆਲੂ
ਨਹੀਂ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਹੈ ਆਲੂ ਦੀ ਮਸ਼ ਬਣਾਓ ਆਲੂ ਉਬਾਲੋ ਉਹਦੇ ਵਿੱਚ ਪਿਆਜ ਪਾਓ ਬਿਲਕੁਲ
ਇਕਦਮ ਥੋੜ੍ਹੀ ਹਲਕੇ ਹਲਕੇ ਦੱਸੋ ਮੈਨੂੰ ਇੰਨੀ ਸਪੀਡ ਚ ਨਾ ਦੱਸੋ
ਅੱਛਾ ਆਲੂ ਨੂੰ ਉਬਾਲ ਲਓ ਥੋੜੇ ਜਿਹੇ
ਹਾਂਜੀ
ਹਾਂ ਉਹਦੇ ਵਿੱਚ ਪਿਆਜ ਕੱਟੋ ਬਰੀਕ ਬਰੀਕ ਹਰੀ ਮਿਰਚ ਅਦਰਕ ਖਾਂਦੇ ਤੇ ਅਦਰਕ ਨਮਕ ਪਾਓ ਥੋੜ੍ਹਾ ਜਿਹਾ ਅੰਬਚੂਰ ਪਾਓ ਥੋੜ੍ਹਾ ਸੁੱਕਾ ਧਨੀਆ ਹਰੀ ਮਿਰਚੀ ਚਾਹ ਥੋੜੀ ਲਾਲ
ਹਮ ਹਮ
ਇਹਨਾਂ ਨੂੰ ਚੰਗੀ ਤਰ੍ਹਾਂ ਮਿਧ ਲੋ ਅੱਛੀ ਤਰ੍ਹਾਂ ਮੈਸ਼ ਕਰ ਲੋ ਰ ਬ੍ਰੈਡ ਪਕੌੜੇ ਵਾਸਤੇ ਤੇ ਨਾ ਬ੍ਰੈਡ ਵੱਡੀ ਲਿਆਣੀ ਚਾਹੀਦੀ ਹੈ ਹਾਂ
ਉਹ ਮੈਂ ਨਾ ਟਰਾਈ ਕੀਤਾ ਸੀ ਤੇ ਮੈਂ ਛੋਟੀ ਬ੍ਰੈਡ ਲੈ ਕੇ ਕੇ ਆਈ ਸੀ ਤੇ ਉਹ ਮੇਰੇ ਖਿਆਲ ਤੋਂ ਹਾਂ ਉਹ ਤੇਲ ਚ ਪਾਉਂਦੀ ਤਾਂ ਇਦ ਕਰਕੇ
ਹਾਂ ਹਾਂ ਛੋਟੀ ਉਹਨੂੰ ਫਿਰ ਬਰੈਡ ਨੂੰ ਪਾਣੀ ਚ ਭਿਉਂ ਕੇ ਉਹਦੇ ਵਿੱਚ ਆਲੂ ਦੀ ਮੀਸ਼ ਪਾਓ ਉਹ ਚੰਗੀ ਤਰ੍ਹਾਂ ਰੋਲ ਕਰ ਲਓ ਜਿਸ ਤਰ੍ਹਾਂ ਵੀ ਬਣਾਉਣਾ
ਠੀਕ ਠੀਕ
ਵੱਡੀ ਬ੍ਰੈਡ ਹੁੰਦੀ ਹੈ ਨਾ ਉਹ ਆਲੂ ਚੰਗੀ ਤਰ੍ਹਾਂ ਦੱਬ ਜਾਂਦੇ ਨੇ।
ਅੱਛਾ ਅੱਛਾ। ਠੀਕ ਏ ਠੀਕ ਹੈ ਤੁਹਾਡੇ ਕਰਕੇ ਨਾ ਆਹ ਕੀ ਮੈਂ ਛੋਟੀ ਲਿਆਈ ਸੀ ਬ੍ਰੈਡ ਮੈਂ ਕਿਹਾ ਬਣਾ ਕੇ ਦੇਖਾਂ ਅਗਰ ਖਰਾਬ ਜਾਏਗੀ ਨਾ ਤੇ ਛੋਟੀ ਬ੍ਰੈਡੀ ਖ਼ਰਾਬ ਜਾਏਗੀ ਤੇ ਫਿਰ ਉਸ ਚ ਹਾਂਜੀ ਤੇ ਉਹ ਕੁਛ ਕਰੀਮ ਵਗੈਰਾ ਵੀ ਪਾਈ ਸੀ ਕਿ ਉਹ ਥੋੜਾ ਸ ਕਰੀਮੀ ਟੈਕਸਚਰ ਆ ਰਿਹਾ ਸੀ।
ਨਹੀਂ-ਨਹੀਂ ਕਰੀਮ ਨੀ ਪਾਈ ਸੀ ਐਵੇਂ ਹੀ। ਬਸ ਐਵੇਂ ਕਰੀਮ ਨੀ ਪਾਈ ਦੀ ਹਾਂਜੀ।
ਜਿਸ ਤਰ੍ਹਾਂ ਕਰੀਮ ਜਾਂ ਕੋਈ ਚੀਜ਼ ਵਗੈਰਾ ਕੁੱਛ ਇਸ ਤਰ੍ਹਾਂ ਤੁਸੀਂ
ਨਾ ਨਾ ਨਾ ਨਾ ਨਮਕ ਆਮਚੂਰ ਸੁਕਾ ਧਨੀਆਂ ਮਿਰਚਾਂ ਹਰੀ ਮਿਰਚ ਚਾ ਔਰ ਆਲੂ ਨੂੰ ਮੈਸ਼ ਕਰਕੇ ਖਾਈ
ਹਾਂਜੀ।
ਪਹਿਲਾ ਉਹਨੂੰ ਤਲੋ। ਹਾਂ, ਤੇਜ ਅੱਗ ਤੇ ਹੀ ਤਲਨਾ, ਹਲਕੀ ਦੇ ਵਿੱਚ ਤੇ ਬ੍ਰੈਡ ਪਕੌੜਿਆਂ ਦੇ ਅੰਦਰ ਹੀ ਤੇਲ ਆ ਜਾਏਗਾ ਸਾਰਾ
ਅੱਛਾ-ਅੱਛਾ ਤੇ ਤੇਜ ਤੇ ਮਤਲਬ ਅ ਪੱਕ ਜਾਂਦੀ ਅੰਦਰੋ ਦੀ
ਹੋਰ ਕੀ ਵਧੀਆ ਕਿਉਂਕਿ ਆਲੂ ਦੇ ਬੋਇਲ ਹੁੰਦੇ ਨੇ।
ਹਾਂ-ਹਾਂ ਉਹ ਤੇ ਬੋਇਲ ਹੁੰਦੇ ਨੇ ਹਾਂ ਤੇ ਬ੍ਰੈਡ ਮੈਂ ਕਿਹਾ ਥੋੜ੍ਹੀ ਸੀ ਕੁਰਕੁਰੀ ਜਿਸ ਤਰ੍ਹਾਂ ਹੋ ਜਾਏ ਅਗਰ
ਹਾਂ ਹਾਂ ਹਾਂ ਤਲ ਕੇ ਤੇਜ਼ ਚ ਪਾ ਕੇ ਬਾਅਦ ਚ ਸਿਮ ਕਰਦੋ ਹਾਂ। ਜ਼ਿਆਦਾ ਸ਼ਿਮਨੀ ਮੀਟ ਸਿਮ ਰੱਖੋ। ਹਾਂ ਕਿਉਂਕਿ, ਹਲਕੀ ਅੱਗ ਦੇ ਵਿੱਚ ਨਾ ਪਕੌੜਿਆਂ ਦੇ ਵਿੱਚ ਤੇਲ ਜ਼ਿਆਦਾ ਆ ਜਾਂਦਾ ਹੈ ਉਹ ਫਿਰ
ਅੱਛਾ, ਤੇ ਮੈਂ ਕਹਿ ਰਹੀ ਸੀ ਜਿਸ ਤਰ ਕਿ ਹੁਣ ਤੇਲ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਅਸੀਂ ਅਗਰ ਇਹ ਏਅਰ ਫਰਾਇਅਰ ਚ ਬਣਾਈਏ ਤੇ ਉਸ ਚ ਬਣ ਜਾਣ ਗੇ ਏਅਰ ਫਰਾਇਅਰ ਚ ਮਤਲਬ
ਏਅਰ ਫਰਾਅਰ ਤੇ ਕਦੀ ਟਰਾਈ ਨਹੀਂ ਕੀਤੇ ਟਰਾਈ ਕਰਕੇ ਵੇਖ ਲੋ ਇੱਕ ਵਾਰ ਇੱਕ ਵਾਰ ਕਰਕੇ ਹਾਂ ਉਸ ਚ ਤਾਂ ਨਹੀਂ ਬੱਚੇ ਹੀ ਨਵੇਂ ਨਵੇਂ ਮੋਰਡਨ ਨੂੰ ਹੋ ਗਏ ਨੇ ਨਵਾਂ ਨਵਾਂ ਸਮਾਨ ਲਿਆਂਦੇ ਨੇ ਪਹਿਲੇ ਜ਼ਮਾਨੇ ' ਕੌਣ ਏਅਰ ਫਰਾਈ ਯੂਜ ਕਰਦਾ ਸੀ
ਹਾਂ ਅੱਜ ਕੱਲ ਹੁਣ ਤੇਲ ਅਵੋਇਡ ਕਰਦੇ ਨੇ ਨਾ ਤੇ ਤਾਂ ਕਰਕੇ ਫਿਰ ਉਹ ਏਰ ਫਾ ਨੇ ਨਵੀਂ ਨਵੀਂ
ਜਿੰਨਾ ਅਵਾਇਡ ਕਰਦੇ ਨੇ ਨਾ ਉਨੀਆ ਬਿਮਾਰੀਆਂ ਲੱਗ ਗਈਆਂ ਹਾਂ
ਤੇ ਹੈ ਹੋਣਾ ਚੈ ਕੁਝ ਨਹੀ
ਪਿਆਜ ਨਹੀਂ ਕੱਟੇ ਜਾਂਦੇ ਉਹਦੇ ਵਾਸਤੇ ਚੋਪੜ ਚਾਹੀਦਾ ਹੈ ਸਬਜ਼ੀ ਕੱਟਣ ਵਾਸਤੇ ਚੋਪੜ ਚਾਹੀਦਾ ਹੈ ਹਾਂ ਕੋਈ ਕੰਮ ਨੀ ਹੁੰਦਾ ਅੱਜ ਕੱਲ ਨੂੰਹਾਂ ਕੋਲ ਤਾਂ ਕੰਮ ਹੀ ਨਹੀਂ ਹੁੰਦਾ ਕੰਮ ਕੱਟਣ ਦਾ ਬਿਲਕੁਲ
ਹਾਂ ਹੋਰ ਸੱਸ ਸਾਰੇ ਦਿਨ ਕੰਮ ਕਰਦੇ ਨੇ ਚਲੋ
ਹਾਂ ਚੋਪਰ ਚਾਹੀਦਾ ਹੈ ਕੋਈ ਗ੍ਰੈਂਡਰ ਚਾਹੀਦਾ ਹੈ ਕੋਈ ਫਿਰ ਹੁਣ ਮੈਂ ਵੀ ਮੰਗ ਕੇ ਨੂੰਹ ਨੂੰ ਕਾਂਗੀ ਲਿਆ ਯੂਜ ਕਰਕੇ ਵੇਖ ਅਸੀਂ ਵੀ ਯੂਜ ਕਰਕੇ
ਕਰਕੇ ਵੇਖ
ਏਅਰ ਫ੍ਰਈ ਹੈ ਯੂਜ ਕਰਕੇ ਵੇਖਾਂਗੇ
ਅੱਛਾ ਤੁਸੀਂ ਕਦੀ ਯੂਜ ਨਹੀਂ ਕੀਤਾ
ਬ੍ਰੈਡ ਪਕੌੜੇ ਲਾ ਕੇ ਨਾ ਵੇਖਾਂਗੇ ਬਣਾ ਕੇ
ਅੱਛਾ ਅੱਛਾ ਵੈਸੇ ਮਤਲਬ ਸੁਨੀਆਂ ਵੀ ਅੱਛਾ ਯੂਜ ਹੁੰਦਾ ਹੈ ਅਸੀਂ ਤੇ ਖੈਰ ਕਰਦੇ ਹਾਂ ਯੂਜ ਕਿਉਂਕਿ ਅਸੀਂ ਤੇ ਤੇਲ ਵੀ ਅਵੋਇਡ ਹੀ ਕਰਦੇ ਤੇ ਲ ਜਿਆਦਾ ਦਾਘਿਓ ਤੇਲ ਖਾਣਾ ਬਾਕੀ ਕਿ ਉਹ ਹਾਂ ਪਹਿਲੇ ਜਮਾਨੇ ਦੇ ਹੁੰਦੇ ਨੇ ਉਹ ਕਰ ਲੈਂਦੇ ਨੇ ਅੱਜ ਕੱਲ ਤਾਂ ਡਾਕਟਰਾਂ ਨੇ ਮਨਾ ਕੀਤਾ ਦਾ ਕਿ ਬਈ ਤੇਲ ਘੱਟ ਖਾਓ, ਬੀ ਪੀ ਵੱਧ ਜਾਏਗਾ। ਇਹ ਘੱਟ ਖਾਓ ਹਾਂ। ਤਾਂ ਕਰਕੇ ਫੇਰ ਅਸੀਂ ਨਾ, ਥੋੜਾ ਸ ਘੱਟ ਹੀ ਕਰਦੇ ਆ। ਨਾਲੇ ਪਹਿਲੇ ਵਕ ਚੀਜ਼ਾਂ ਵੀ ਗਈ ਆ ਨਾ। ਪਹਿਲੇ ਆਂਦੀ ਸੀ ਓਰੀਜਨਲ ਚੀਜ਼ ਬਨ ਕੇ ਹੁਨ ਆਂਦੀਆਂ ਨੇ ਸਭ ਚ ਮਿਲਾਵਟਾਂ, ਅੱਜ-ਕੱਲ ਸਭ ਚ ਮਿਲਾਵਟਾਂ ਹੋ ਗਈਆਂ ਨੇ। ਭਾਵੇਂ ਉਹ ਕੋਈ ਵੀ ਚੀਜ਼ ਲੀ ਲਓ ਤੁਸੀਂ, ਹਾਂ। ਤਹੀਓ ਕਰਕੇ ਹੂੰ, ਬਸ। ਕੁਛ ਨੀ ਹੋਰ ਮੈਂ ਕਿਹਾ ਅਈਏ ਤੁਹਾਨੂੰ ਪੁੱਛ ਲਾਂ ਤੇ
ਨਾਲ ਬਨਾਓ ਹਰੀ ਚੱਟਨੀ ਧਨੀਏ ਦੀ।
ਅੱਛਾ ਹਾਂ ਨਾਲ ਹਰੀ ਚਟਨੀ ਫੇਰ ਕਿੱਦਾਂ ਬਨਾ
ਹਰੀ ਚਟਨੀ ਅਸੀਂ ਬਨਾਨੇ ਪੁਦੀਨਾ ਵੀ ਲੈ ਲੈਂਨੇ ਆਂ ਧਨੀਆ ਵੀ ਲਾ ਲੈਂਨੇ ਆਂ, ਉਹਦੇ ਚ ਪਿਆਜ਼ ਪਾਨੇ ਆਂ। ਪਿਆਜ਼ ਪਾ ਕੇ ਵਿੱਚ ਚ ਅਮਚੂੂਰ ਨਮਕ
ਠੀਕ ਐ।
ਟਮਾਟਰ ਪਾ ਲਓ। ਤੇ ਗਰਾਇੰਡਰ ਕਰ ਲਓ। ਹਾਂ। ਬੜੀ ਸਵਾਦ ਬਣਦੀ ਐ, ਹਾਂ।
ਛਾ, ਅੱਛਾ, ਠੀਕ। ਤੇ ਪੁ ਦਿਨਾ ਵਗੈਰਾ ਵੀ ਪਾਨ
ਪੁਦੀਨਾ ਥੋੜਾ ਪੁਦੀਨਾ ਭਾਲਤ ੜਾ ਉਹ ਪਾਲੋ ਧਨੀਆ
ਧਨੀਆ ਪੁਦੀਨਾ ਹੋਰ ਅ ਅ ਹਰੀ ਮਿਰਚ ਚਾਰ
ਹਾਂ ਨਮਕ ਅਮਚੂਰ ਟਮਾਟਰ ਭਾਲੋ ਸਵਾਦ ਵਾਸਤੇ
ਠੀਕ ਠੀਕ ਠੀਕ ਅੱਛਾ ਤੇ ਹਾਂ ਵੈਸੇ ਮੈਂ ਮਤਲਬ ਖਾਧੀ ਸੀ ਕਿਸੇ ਘਰ ਤੇ ਬੜੀ ਸਵਾਦ ਬਣੀ ਦੀ ਸੀ ਫੇਿਰ ਉਹਨਾਂ ਨੂੰ ਪੁੱਛਿਆ ਸੀ ਉਹ ਉਹਨਾਂ ਨੂੰ ਪਤਾ ਨੀ ਕਿਵੇਂ ਅ ਪਿਆਜ ਟਮਾਟਰ ਧਨੀਆ ਤੇ ਨਾਲ ਹਰੀ ਮਿਰਚਾਂ ਖੂਬ ਸਾਰੀਆਂ
ਹਾਂ ਜ਼ਿਆਦਾ ਹਰੀ ਮਿਰਚਾਂ ਫੇਰ ਬਾਅਦ ਚ ਹਰੀ ਮਿਰਚਾਂ ਦੀ ਨਾ
ਹਾਂ ਹਾਂ ਹਾਂ ਤੇ ਹੋਰ ਫੇਰ ਉਹ ਪਏ ਸੀ ਲਸਣ ਵੀ ਨਾਲ ਪਾਇਆ ਦਾ ਸੀ ਉਹ ਮ ਚਟਣੀ ਚ ਤੇ ਕਈ ਹਾਂ ਹਾਂ ਓਹੀ ਤੇ ਵੈਸੇ ਅੱਛੀ ਬਨੀ ਹੋਈ ਸੀ ਤੇ ਮੈਂ ਪੁੱਛਿਆ ਸੀ ਰ ਇਹ ਇਹ ਕਦੇ ਘਰ ਗਈ ਸੀ ਉਹਨੇ ਬਣਾਈ ਦੀ ਸੀ ਕੜੀ ਪੱਤੇ ਦੀ ਚਟਨੀ
ਅੱਛਾ
ਹਾਂ ਕੜੀ ਪੱਤਾ ਤੇ ਉਹ ਨਾਲ ਥੋੜੀ ਚੀਨੀ ਪਾ ਕੇ ਮਿੱਠੀ ਚਟਨੀ ਬਣਾਈ ਗਈ ਸੀ ਹਾਂ ਹਰੀ ਮਿਰ ਕੜੀ ਪੱਤਾ ਧਨੀਆ ਤੇ ਅ ਹਰੀ ਹਾਂ ਧਨੀਆ ਹੋਰ ਹੈ ਲੈ ਲੋ ਆਪਣੀ ਚੀਨੀ ਪਾ ਲਓ ਥੋੜੀ ਸੀ ਉਹ ਵੀ ਬੜੀ ਸਵਾਦ ਬਣੇ ਸੀ ਬਸ ਥੋੜ੍ਹਾ ਸਾ ਅੱਛਾ ਹੋ ਜਾਂਦਾ ਨਾ ਅਲਗ ਅਲੱਗ ਫਲੇਵਰ ਹੋ ਜਾਂਦਾ ਹੈ
ਹਾਂ ਹਾਂ
ਹਾਂ, ਕੜੀ ਪੱਤੇ ਦਾ ਪੁਦੀਨੇ ਦਾ। ਤਨੀਏ ਦਾ‌। ਅ ਹ ਹੂੰ ‌
ਸਭ ਜਗਾ ਦੀ ਅਲੱਗ-ਅਲਗ ਸਵਾਦ ਹੁੰਦੇ ਨਾ ਚਟਨੀਆਂ ਦੇ। ਆਪਦਾ ਸਭ ਜਗ੍ਹਾ ਅਪਣੀ ਅਪਣੀ ਚਟਨੀਆਂ ਦ ਸਵਾਦ ਹੁੰਦੈ ਨਾ।
ਹਾਂਜੀ ਔ ਤੇ ਹੈ ਸਭ ਸਭ ਦਾ ਅਪਣਾ ਅਪਣਾ ਨਹੀਂ ਐ।
ਦਹੀਂ ਵਾਲੀ। ਦਹੀਂ ਵੀ ਪਾ ਲੈਂਦੇ ਨਾ ਕਈ ਲੋਕੀ।
ਅੱਛਾ। ਉਹ ਕਿੱਦਾਂ ਬਣਦੀ ਹ ਔ ਵੀ ਮਨੂੰ ਦੱਸ ਦੋ ਜ਼ਰਾ ਮੈਂ ਇਸ ਵਾਰ ਦਹੀਂ ਵਾਲੀ ਬਣਾ ਕੇ ਦੇਖ
ਦੋ ਤਿੰਨ ਚਮਚ ਦਹੀਂ ਪਾ ਲਈ ਦੈ ਨਾ। ਧਨੀਏ ਦੇ ਵਿੱਚ ਪਿਆਜ ਨੀ ਪਾਣੇ ਪੈਂਦੇ।
ਅੱਛਾ ਅੱਛਾ ਪਿਆਜ ਨੀ ਪਾ ਕੇ ਖਾਲੀ ਧਨੀਏ ਚ ਦਹੀਂ ਪਾ ਦੋ ਤੇ ਮਿਰਚਾਂ ਪਾ ਦੋ। ਅੱਛਾ ਤੇ ਫੇਰ ਆਮਚੂਰ ਵਗੈਰਾ ਪਾ ਕੇ ਅਲੱਗ ਨੀ ਟੇਸਟ ਆਏਗਾ? ਅੱਛਾ ਅੱਛਾ, ਠੀਕ ਏ ਠੀਕ ਏ। ਹਾਂਜੀ, ਠੀਕ ਏ। ਚਲੋ ਕੋਈ ਨੀ ਔ ਤੇ ਮੈਂ ਹੁਣੇ ਚਟਨੀ ਵੀ ਬਣਾ ਕੇ ਦੇਖਦੀ ਆ। ਮੈਂ ਮਲਬਲ ਸੋਚਦੀ ਸੀ ਹੋਣ ਹੁਣ ਕ ਕੱਲ ਸੰਡੇ ਵੇ ਨਾ ਤੇ ਸੰਡੇ ਨੂੰ ਬਣਾ ਕੇ ਦੇਖਾਂਗੀ ਮੈਂ ਬ੍ਰੈਡ ਰੋਲ, ਬੱਚੇ ਵੀ ਘਾਰ ਹੋਣਗੇ ਤੇ ਮੈਂ ਕੇ ਬਣਾ ਕੇ ਦੇਖ ਖਾਵਾਂਗੀ
ਚਲੋ, ਬਣਾ ਕੇ ਦਾਸਣਾ ਕਿਸ ਤਰ੍ਹਾਂ ਬਣਾਏ ਸੀ, ਵਧੀਆ ਬਣੇ। ਕਿਵੇਂ ਦੀ ਬਣੀ
ਹਾਂ ਹਾਂ ਔ ਤ ਤੇ ਮੈਂ ਦੱਸਾਂਗੀ ਤੁਵਾਨੂੰ, ਔਰ ਚਟਨੀ ਵੀ ਚਟਨੀ ਫੇਰ ਕੀ ਕਰਾਂ ਮੈਂ ਫੇਰ ਰਾਤੀ ਬਣਾ ਕੇ ਰੱਖ ਲਾ
ਹਾਂ ਸ਼ਾਮੀ ਬਣਾ ਲਓ, ਕਿਉਂਕਿ ਅਗਲੇ ਦਿਨ ਸਵਾਦ ਵਧੀਆ ਹੋ ਜਾਂਦਾ ਨਾ ਪਿਆ ਹੋਇਆ।
ਤੇ ਹੁਣ ਤੇ ਬੜਾ ਟੈਮ ਹੋ ਗਿਆ ਤੇ ਫੇਰ ਸਮਾਨ ਵੀ ਨੀ ਮੈਂ ਲਿਆਈ। ਕੱਲ ਚਲੋ ਫੇਰ ਕੰਮ ਕਰਾਂਗੀ ਪਰਸੋ। ਬਣਾ ਦਾਂਗੀ। ਮੈਂ ਚਟਨੀ ਕੱਲ ਬਣਾ ਕੇ ਰੱਖ ਲਾਂਗੀ, ਤੇ ਉਹ ਬ੍ਰੈਡ ਰੋਲੋ ਵਗੈਰਾ ਪਰਸੋਂ ਬਣਾ ਵੈਸੇ ਦਹੀਂ ਚ ਤੇ ਨਹੀਂ ਲੋੜ ਪੈਦੀ ਐ ਨਾ, ਦੇ ਹੱਥ ਉਹ ਬਣ ਜਾਂਦੀ ਹੋਣੀ। ਦਹੀਂ ਵਾਲੀ ਤੇ ਇੱਕ ਕੰਮ ਕਰਾਂਗੇ, ਦਹੀਂ ਵਾਲੀ ਬਣਾ ਲੈਜੁਗੀ ਕੱਲ ਮੈਂ, ਉਸ ਚ ਫਰਾਏ ਕਰਲਾਂਗੇ ਹਨਾ, ਹਾਂਜੀ ਉਹ ਤੇ ਬਾਕੀ ਮੈਂ ਤੁਹਾਨੂੰ ਦੱਸਾਂਗੀ, ਕੈਸੀ ਬਣਾਨੀ ਐ।
ਹਾਂ ਹਾਂਜੀ,
ਹਾਂਜੀ-ਹਾਂਜੀ, ਉਹੀ ਚਲੋ ਕੋਈ ਨੀ ਤੁਸੀਂ ਵੀ ਕਰਨਾ ਫੋਨ, ਠੀਕ ਹੈ, ਹਾਂਜੀ-ਹਾਂਜੀ ਉਹੀ ਬਾ ਕਿ ਮੈਂ ਤੁਹਾਨੂੰ ਬਣਾ ਕੇ ਦੱਸਾਂਗੀ। ਠੀਕ ਹੈ, ਠੀਕ ਹੈ ਹਾਂਜੀ, ਓਕੇ ਜੀ ਸਤਿ ਸ੍ਰੀ ਅਕਾਲ ਹਾਂਜੀ।